ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਕਿਵੇਿਆ
ਵਧੀਆ ਤੁਸੀਂ ਦੱਸੋ
ਵਧੀਆ ਕੀ ਕਰਦੇ ਪਏ,
ਕੁਛ ਨਹੀਂ
ਅੱਛਾ ਸ਼ੁਰੂ ਕਰੀਏ?
ਕਰੋ
ਵਿਸਾਖੀ ਭਾਰਤ ਤਿਉਹਾਰ ਦਾ ਦੇਸ਼ ਹੈ ਇਹ ਵੱਖ ਵੱਖ ਧਰਮ ਅਤੇ ਸੱਭਿਆਚਾਰ ਨਾਲ ਸੰਬੰਧਿਤ ਤਿਉਹਾਰ ਮਨਾਏ ਜਾਂਦੇ ਹਨ ਪੰਜਾਬ ਦੇ ਪ੍ਰਸਿੱਧ ਤਿਉਹਾਰ ਵਿੱਚ ਵਿਸਾਖੀ ਦਾ ਵਿਸ਼ਾ ਸਥਾਨ ਹੈ ਇਹ ਤਿਉਹਾਰ ਹਰ ਸਾਲ ਤੇਰਾਂ ਜਾਂ ਚੌਦਾਂ ਅਪ੍ਰੈਲ ਨੂੰ ਬੜੇ ਹੀ ਉਤਸ਼ਾਹ ਨਾਲ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਵਿਸਾਖੀ ਸਿਰਫ ਇੱਕ ਤਿਉਹਾਰ ਨਹੀਂ ਸਗਰੋਂ ਪੰਜਾਬ ਦੀ ਸੱਭਿਆਚਾਰ ਅਤੇ ਧਾਰਮਿਕ ਪਹਿਚਾਣ ਦਾ ਪ੍ਰਤੀਕ ਹੈ ਵਿਸਾਖੀ ਦਾ ਮਹੱਤਵ ਵਿਸਾਖੀ ਦਾ ਪੰਜਾਬ ਦੇ ਲੋਕਾਂ ਲਈ ਬਹੁਤ ਹੀ ਮਹੱਤਵ ਹੈ ਇਹ ਤਿਉਹਾਰ ਕਣਕ ਦੀ ਫਸਲ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ ਕਿਸਾਨ ਸਾਲ ਹਰ ਮਿਹਨਤ ਕਰਦਾ ਹੈ ਅਤੇ ਜਦੋਂ ਫਸਲ ਤਿਆਰ ਹੋ ਜਾਂਦੀ ਤਾਂ ਵਿਸਾਖੀ ਦਾ ਤਿਉਹਾਰ ਮਨਾਉਂਦਾ ਹੈ ਇਸ ਇਸ ਦਿਨ ਕਿਸਾਨ ਦਾ ਪਰਮਾਤਮਾ ਦਾ ਧੰਨਵਾਦ ਕਰਦੇ ਹਾ, ਸਿੱਖ ਧਰਮ ਵਿੱਚ-ਵਿੱਚ ਇਹ ਵਿਸਾਖੀ ਦਾ ਵਿਸ਼ਾ ਮਹੱਤਵ ਹੈ ਕਿਉਂਕਿ ਇਸ ਦਿਨ ਅਹਨਨਸ ਨਨ ਤੇ ਕੀਤਾ ਸੀ, ਇਸ ਕਰਕੇ ਇਹ ਦਿਨ ਸਿੱਖਾਂ ਦੇ ਭਾਈਚਾਰੇ ਲਈ ਬਹੁਤ ਹੀ ਪ੍ਰਤੀਤ ਮੰਨਿਆ ਜਾਂਦਾ ਹੈ, ਹੁਣ ਤੁਸੀਂ ਸਟਾਰਟ ਕਰੋ
ਵਿਸਾਖੀ ਪੰਜਾਬ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ ਜੋ ਹਰ ਸਾਲ ਤੇਰ੍ਹਾਂ ਜਾਂ ਚੌਦ੍ਹਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਇਹ ਤਿਉਹਾਰ ਨਾ ਸਿਰਫ ਖੇਤੀਬਾੜੀ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਸਗੋਂ ਇਸਦਾ ਸਿੱਖ ਇਤਿਹਾਸ ਵਿੱਚ ਵੀ ਇੱਕ ਵਿਸ਼ੇਸ਼ ਸਥਾਨ ਹੈ ਇਸ ਦਿਨ ਸਿਕਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ । ਹੁਣ ਤੁਸੀਂ?
ਵਿਸਾਖੀ ਵਾਲੇ ਦਿਨ ਲੋਕ ਸਵੇਰੇ ਜਲਦੀ ਉਠਦੇ ਹਨ ।ਇਸ਼ਨਾਨ ਕਰਦੇ ਹਨ, ਤੇ ਗੁਰਦੁਆਰੇ ਵਿੱਚ ਮੱਥਾ ਟੇਕਦੇ ਹਨ। ਗੁਰਦੁਆਰੇ ਵਿੱਚ ਇਹ ਵਿਸ਼ਾ ਅਹ ਦੀਵਾਨ ਸਜਾਏ ਜਾਂਦੇ ਹਨ, ਕੀਰਤਨ ਕੀਤੇ ਜਾਂਦੇ, ਤੇ ਲੋਕ ਅਰਦਾਸ ਕਰਦੇ ਹਨ ਅਤੇ ਗੁਰਦੁਆਰਿਆਂ ਦੀ ਅ ਦੀ ਅ। ਆਸ਼ੀਵਾਦ ਪ੍ਰਾਪਤ ਕਰਦੇ ਹਨ, ਪਿੰਡ ਵਿੱਚ ਮੇਲਾ ਲੱਗਦਾ ਹੈ, ਤੇ ਲੋਕ ਨਵੇਂ ਕੱਪੜੇ ਪਹਿਨਦੇ ਹਨ, ਅਤੇ ਇੱਕ ਦੂਜੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹਨ, ਇਸ ਮੌਕੇ ਤੇ ਭੰਗੜਾ ਅਤੇ ਗਿੱਧਾ ਪਾਇਆ ਜਾਂਦਾ ਹੈ ਬੱਚੇ, ਨੌਜਵਾਨ ਅਤੇ ਬਜ਼ੁਰਗ। ਸਾਰੇ ਇਸਦੇ ਤਿਉਹਾਰ ਨੂੰ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ, ਤੁਸੀਂ ਸਟਾਰਟ ਕਰੋ? ਤੁਸੀਂ ਸਟਾਰਟ ਕਰੋ?
ਅਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਸਿੱਖ ਇਸ ਤਿਉਹਾਰ ਨੂੰ ਸਮੂਹਕਾਰ ਜੀ ਜਨਮ ਦਿਨ ਦੇ ਰੂਪ ਵਿੱਚ ਮਨਾਉਂਦੇ ਹਨ, ਪ੍ਰਗਿਰਤੀ ਦਾ ਇੱਕ ਨਿਯਮ ਹੈ, ਕਿ ਜਦੋਂ ਕਿਸੇ ਜ਼ੁਲਮ? ਅੱਤਿਆਚਾਰ ਦੀ ਪ੍ਰਕਾਸ਼ਨਾ ਹੁੰਦੀ ਹੈ ਤਾਂ ਉਸਨੂੰ ਹਰ ਕਰਨ ਅਤੇ ਉਸਦੀ ਉਪਾਅ ਲਈ ਕੋਈ ਕਾਰਨ ਵੀ ਬਣ ਜਾਂਦਾ ਹੈ, ਇਸ ਦਿਨ ਨਿਯਮ ਤੀਨ ਜੋਤ ਮੁਗਲ ਸ਼ਾਹ ਅੰਗਰੇਜ਼ ਦੁਆਰਾ ਜਨਮ ਆਦੇ ਅਤੇ ਅਤਿਆਚਾਰ ਦੀ ਹਰ ਸੀਮਾ ਲੰਘ ਗੁਰੂ ਤੇਗ ਬਹਾਦੁਰ। ਦਿੱਲੀ ਵਿੱਚ ਚਾਦਨੀ ਚੌਕ ਉੱਤੇ ਸ਼ਹੀਦ ਕਰ ਦਿੱਤਾ ਗਿਆ ਹੈ, ਉਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਅਨੁਗਾਮੇ ਨੂੰ ਅਠਿ ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ, ਜਿਸ ਲਕਸ਼ ਧਰਮ ਅਤੇ ਨੇਕੀ ਦੇ ਆਦਰਸ਼ ਲਈ ਹਮੇਸ਼ਾ ਤਤਪਰ ਰਹਿਣਾ ਹੁਣ ਤੁਸੀਂ ਕਰੋ?
ਵਿਸਾਖੀ ਦੇ ਮੇਲਾ ਵਿਸਾਖੀ ਦੇ ਮੌਕੇ ਤੇ ਪੰਜਾਬ ਦੇ ਵੱਖ। ਬਹੁਤ ਹਿੱਸਿਆਂ ਵਿੱਚ ਮੇਲੇ ਲੱਗਦੇ ਹਨ। ਇਹ ਮੇਲਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹਨ, ਮੇਲਿਆਂ ਵਿੱਚ ਖੇਡ, ਲੋਕ ਨਾਚ ਅਤੇ ਹੋਰ ਵੀ ਮਨੋਰੰਜਨ ਪ੍ਰੋਗਰਾਮ ਕਰਵਾਏ ਜਾਂਦੇ ਹਨ। ਲੋਕ ਮੇਲਿਆਂ ਵਿੱਚ ਖ ਖਰੀ ਖਰੀਦਦਾਰੀ ਵੀ ਕਰਦੇ ਹਨ, ਹੁਣ ਤੁਸੀਂ ਸਟਾਰਟ ਕਰੋ? ਹੁਣ ਤੁਸੀਂ ਸਟਾਰਟ ਕਰੋ?
ਓਕੇ, ਅਹ ਵਿਸਾਖੀ ਵਿੱਚ। ਇਸ ਦਿਨ ਗੁਰਦੁਆਰਿਆਂ ਵਿੱਚ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ, ਕੀਰਤਨ ਹੁੰਦਾ ਅਤੇ ਲੰਗਰ ਲਗਾਏ ਜਾਂਦੇ ਹਨ, ਲੋਕ ਨਵੇਂ ਕੱਪੜੇ ਪਹਿਨਦੇ ਹਨ ਅਤੇ ਮੇਲਿਆਂ ਵੀ ਸ਼ਾਮਿਲ ਹੁੰਦੇ ਹਨ, ਪੰਜਾਬ ਦੇ ਲੋਕ ਭੰਗੜਾ ਅਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਵਿਸਾਖੀ ਸਾਨੂੰ ਮਿਹਨਤ ਏਕਤਾ, ਧਾਰਮਿਕ ਭਾਵਨਾ ਅਤੇ ਖ਼ੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ, ਇਹ ਤਿਉਹਾਰ ਪੰਜਾਬ ਦੀ ਸੰਸਕ੍ਰਿਤੀ ਅਤੇ ਰਵਾਇਤਾਂ ਦਾ ਪ੍ਰਤੀਕ ਹੈ, ਹੁਣ ਤੁਸੀਂ ਬੋਲੋ?
ਵਿਸਾਖੀ ਪੰਜਾਬ ਅਹ ਪੰਜਾਬ ਸੱਭਿਆਚਾਰ ਦਾ ਅਹਿਮ ਹਿੱਸਾ ਹੈ, ਇਹ ਤਿਉਹਾਰ ਸਾਨੂੰ ਮਿਲ ਜੁਲ ਕੇ। ਰਹਿਣ ਅਤੇ ਖ਼ੁਸ਼ੀਆਂ। ਸਾਂਝੀਆਂ ਕਰਨ ਦੀ ਸੰਦੇਸ਼ ਦਿੰਦਾ ਹੈ, ਇਹ ਸਾਡੇ ਅਮੀਰ। ਸੱਭਿਆਚਾਰ ਅਤੇ ਪਰੰਪਰਾ ਨੂੰ ਦਰਸਾਉਂਦਾ ਹੈ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਵਿਸਾਖੀ ਪੰਜਾਬ ਦਾ ਇੱਕ ਮਹੱਤਵਪੂਰਨ ਰੰਗ ਬਿਰੰਗਾ ਤਿਉਹਾਰ ਹੈ, ਇਹ ਤਿਉਹਾਰ ਖ਼ੁਸ਼ੀ ਅਤੇ ਭਾਈਚਾਰੀ ਏਕਤਾ ਦਾ ਪ੍ਰਤੀਕ ਹੈ, ਸਾਨੂੰ ਆਪਣੇ ਤਿਉਹਾਰ ਅਤੇ? ਸੱਭਿਆਚਾਰ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਇਹਨਾਂ ਨੂੰ ਨੂੰ ਆਉਣ ਵਾਲੀ ਪੀੜੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ ਵਿਸਾਖੀ ਖੁਸ਼ੀਆਂ ਅਤੇ ਤਿਉਹਾਰ ਉਤਸ਼ਾਹ ਦਾ ਤਿਉਹਾਰ ਹੈ, ਹੁਣ ਤੁਸੀਂ ਸਟਾਰਟ ਕਰੋ?
ਪੰਜਾਬ ਮੇਲੇ ਅਤੇ ਤਿਉਹਾਰਾਂ ਦੀ ਧਰਤੀ ਹੈ ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਇਹਨਾਂ ਮੇਲਿਆਂ ਅਤੇ ਤਿਉਹਾਰਾਂ ਦੇ ਵਿੱਚ ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ, ਹੁਣ ਤੁਸੀਂ ਬੋਲੋ?
ਵਿਸਾਖੀ ਵਾਲੇ ਦਿਨ ਅਹ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਉਹਨੂੰ ਗੁਰ ਅਹ ਗੁਰੂ ਦਾ ਸਿੱਖ ਮਨਾਇਆ ਜਾਂਦਾ ਹੈ, ਹੁਣ ਤੁਸੀਂ ਸਟਾਰਟ ਕਰੋ?
ਵਿਸਾਖੀ ਆਈ ਪੰਜਾਬ ਮੇਲਿਆਂ। ਵਿਸਾਖੀ ਸਿਰਫ ਇੱਕ ਤਿਉਹਾਰ ਨਹੀਂ ਬਲਕਿ ਇਹ ਖੇਤੀਬਾੜੀ ਮਿਹਨਤ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਹੈ ਵਿਸਾਖੀ ਪੰਜਾਬ ਲਈ ਫਸਲ ਦਾ ਤਿਉਹਾਰ ਹੈ ਪਰ ਇਸਦਾ ਮਹਿਲ ਸਿਰਫ ਪੰਜਾਹ ਤੱਕ ਸੀਮਿਤ ਨਹੀਂ ਇਹ ਭਾਰਤੀ ਸੰਸਕ੍ਰਿਤੀ ਅਤੇ ਖੇਤੀ ਅਤੇ ਧਾਰਮਿਕ। ਇਤਿਹਾਸ ਨਾਲ ਵੀ ਜੁੜਿਆ ਹੋਇਆ ਹੈ, ਹੁਣ ਤੁਸੀਂ ਬੋਲੋ?
ਵਿਸਾਖੀ ਦੇ ਮੌਕੇ ਪੰਜਾਬ 'ਚ ਵੱਖ ਵੱਖ ਹਿੱਸਿਆਂ ਵਿੱਚ ਮੇਲਾ ਲੱਗਦਾ ਹੈ ਅਤੇ ਇਹਨਾਂ ਮੇਲਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੇ ਹਨ ਮੇਲੇ ਵਿੱਚ ਖੇਡ ਲੋਕ ਕਈ ਤਰ੍ਹਾਂ ਦੇ ਖੇਡ ਹੁੰਦੇ ਹਨ ਕਈ ਤਰ੍ਹਾਂ ਦੇ ਲੋਕ ਨਾਚ ਹੁੰਦੇ ਹਨ ਅਤੇ ਕਈ। ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਲੋਕਾਂ ਨੂੰ ਲੋਕ ਮਿਲ ਕੇ ਇਸਦਾ ਆਨੰਦ ਲੈਂਦੇ ਹਨ, ਹੁਣ ਤੁਸੀਂ ਸਟਾਰਟ ਕਰੋ?
ਮੇਲੇ ਦਾ ਦ੍ਰਿਸ਼ ਮੇਲੇ ਵਿੱਚ ਅਨੇਕਾਂ ਵਸਤਾਂ ਤੇ ਸਟਾਲ ਲੱਗੇ ਹੁੰਦੇ ਹਨ ਕੋਈ ਚੂੜੀਆਂ ਵੇਚਦਾ ਹੈ, ਕੋਈ ਖਡੋਣੇ ਵੇਚਦਾ, ਹੈ, ਕਈ ਜਲੇਬੀਆਂ ਤੇ ਪਕੌੜੇ ਵੇਚਦੇ ਹਨ, ਕਿਤੇ ਮਦਾਰੀ ਦਾ ਤਮਾਸ਼ਾ ਵੇਖਣ ਨੂੰ ਮਿਲਦਾ ਹੈ ਅਤੇ ਪਹਿਲਵਾਨ ਛਿੰਜ ਪਾਉਂਦੇ ਹਨ। ਜੱਟ ਤੁਰੇ ਜਾਣੇ ਪੱਗ ਬਣ ਕੇ ਕੈਂਠੇ ਪਾ ਕੇ ਮੋਢੀਆਂ ਦੇ ਡਾਂਗਾਂ ਤਰ ਕੇ ਬੋਲੀਆਂ ਪਾਉਂਦੇ, ਤੇ ਬੱਕਰੇ ਬੁਲਾਉਂਦੇ ਹਨ, ਗੁਰਦੁਆਰਿਆਂ ਦੇ ਅੰਦਰ ਸ਼ਰਧਾਲੂ ਨੂੰ ਮੱਥਾ ਟੇਕਣ ਵਾਸਤੇ ਲੰਮੀਆਂ ਕਤਾਰਾਂ ਬਣ ਕੇ ਵਾਰੀ ਦੀ ਉਡੀਕ ਕਰਦੇ ਹਨ ਕੜਾ ਪ੍ਰਸ਼ਾਦਿ ਦੀ ਦੇਗ । ਤੇ ਇੱਥੇ ਖੁੱਲ੍ਹਾ ਲੰਗਰ ਲੱਗਾ ਹੁੰਦਾ ਹੈ ਮੈਂ ਵੀ ਆਪਣੇ ਮਾਤਾ ਦੇ ਨਾਲ ਹਰ ਸਾਲ ਵਿਸਾਖੀ ਦਾ ਮੇਲਾ ਦੇਖਣ ਜਾਂਦੇ ਹਨ ਅਤੇ ਉੱਥੇ ਕਈ ਚੀਜ਼ਾਂ ਖ਼ਰੀਦ ਕੇ ਲਿਆਉਂਦਾ ਹਾਂ ਹੁਣ ਤੁਸੀਂ ਬੋਲੋ?
ਵਿਸਾਖੀ ਵਾਲੇ ਦਿਨ ਮੇਲਾ ਬਹੁਤ ਹੀ ਮਜ਼ਾ ਆਉਂਦਾ ਹੈ ਕਿਉਂਕਿ ਇਸ ਦਿਨ ਕਿਸਾਨਾਂ ਨੂੰ ਵੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਅਤੇ ਕਟਾਈ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਤੁਸੀਂ ਬੋਲੋ?
ਵਿਸਾਖੀ ਦਾ ਮੇਲਾ ਮਨਾਉਣ ਦੇ ਕੁਝ ਇਤਿਹਾਸ ਕਾਰਨ ਵੀ ਹਨ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਸ ਦਿਨ ਹੀ ਜ਼ਲਿਆਂ ਵਾਲੇ ਬਾਗ ਅੰਮ੍ਰਿਤਸਰ ਵਿਖੇ ਅੰਗਰੇਜ਼ਾਂ ਨੇ ਅੰਨੇਵਾਹ ਗੋਲੀਆਂ ਚਲਾ ਕੇ ਨਿਹਬੇ ਭਾਰ। ਦੀਆਂ ਨੂੰ ਗੋਲੀਆਂ ਨਾਲ ਪੁੁਣ ਸੁੱਟਿਆ ਸੀ ਲੋਕ ਆਪਣੇ ਸ਼ਹੀਦਾਂ ਨੂੰ ਇਸ ਦਿਨ ਯਾਦ ਕਰਦੇ ਹਨ, ਹੁਣ ਤੁਸੀਂ ਬੋਲੋ?
ਹੂੰ। ਅ ਅੰਤ ਵਿੱਚ ਅਸੀਂ। ਕਹਿ ਸਕਦੇ ਹਾਂ ।ਵਿਸਾਖੀ ਪੰਜਾਬੀ ਦਾ ਇੱਕ ਮਹੱਤਵਪੂਰਨ ਰੰਗ ਬਿਰੰਗਾ ਤਿਉਹਾਰ ਹੈ। ਇਹ ਤਿਉਹਾਰ ਖੁਸ਼ੀ ਭਾਈਚਾਰਾ ਅਤੇ ਏਕਤਾ ਦਾ ਪ੍ਰਤੀਕ ਹੈ। ਸਾਨੂੰ ਇਹ ਤਿਉਹਾਰ ਅਹ ਤਿਉਹਾਰ ਅਤੇ ਸੱਭਿਆਚਾਰ ਦੀ ਸੰਭਾਲਨਾ ਕਰਨੀ ਚਾਹੀਦੀ ਹੈ ।ਅੰਤ ਇਸਨੂੰ। ਆਉਣ ਵਾਲੀ ਪੀੜੀਆਂ ਤੱਕ ਹੀ ਪਹੁੰਚਾਉਣਾ ਚਾਹੀਦਾ ਹੈ। ਹੁਣ ਤੁਸੀਂ ਬੋਲੋ?
ਭੀੜ ਭੜੱਕਾ ਬਜ਼ਾਰਾਂ ਵਿੱਚ ਗਹਿਮਾਂ ਗਹਿਮੀ ਹੁੰਦੀ ਹੈ। ਢੋਲਾਂ ਦਾ ਸ਼ੋਰ ਸ਼ਰਾਬਾ ਤੇ ਲੋਕਾਂ ਦੀ ਭੀੜ ਵੇਖਣ ਵਾਲੀ ਹੁੰਦੀ ਹੈ। ਮੇਲੇ ਵਿੱਚ ਇੰਨੀ ਭੀੜ ਹੁੰਦੀ ਹੈ। ਕਿ ਤਿਲ ਸੁੱਟਣ ਥਾਂ ਵੀ ਨਹੀਂ ਹੁੰਦੀ ।ਮੇਲੇ ਵਿੱਚ ਦੁਕਾਨਦਾਰ ਦੀ ਤਾਂ ਚਾਂਦੀ ਹੁੰਦੀ ਹੈ। ਉਹ ਮਹਿੰਗੇ ਭਾਅ ਚੀਜ਼ਾਂ ਵੇਚ ਕੇ ਲੱਖਾਂ ਰੁਪਏ ਕਮਾਉਂਦੇ ਹਨ ।ਸਭ ਤੋਂ ਵਧੇਰੇ ਪੈਸੇ, ਜਲੇਬੀਆਂ ਅਤੇ ਪਕੌੜੇ ਵੇਚਣ ਵੱਲ ਇਕੱਠੇ ਕਰਦੇ ਹਨ। ਟਿੱਕੀ ਗੋਲਗੱਪੇ ਬਹੁਤ ਵਿਕਦੇ ਹਨ। ਕਈ ਆਇ ਕ੍ਰੀਮ ਖਾਂਦੇ ਹਨ।ਅਤੇ ਠੰਡੀਆਂ ਬੋਤਲਾਂ ਪੀਂਦੇ ਹਨ।ਹੁਣ ਤੁਸੀਂ?
ਬਸ। ਹੋ ਗਿਆ ਤੁਹਾਡਾ ਹਾਂਜੀ ਮੇਰਾ ਕੰਪਲੀਟ ਹੋ ਗਿਆ ਹੈ।
ਹਾਂਜੀ